ਹੈਲੋ
ਹੈਲੋ
ਮੈਡਮ ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਕਿਵੇਂ ਹੋ?
ਵਧੀਆ-ਵਧੀਆ ਮੈਮ ਹੋਰ ਕੀ ਕਰ ਰਹੇ ਸੀ।
ਕੁਛ ਨੀ ਮੈਮ ਬਸ ਫ੍ਰੀ ਸੀ।
ਅੱ ਅੱਛ ਅੱਜ ਆਪਾਂ ਸਮਾ ਦੇ ਟੋਪਿਕ ਤੇ ਗੱਲ ਕਰਦੇ ਆ।
ਹਾਂਜੀ ਸਮੇਂ-ਸਮੇਂ ਦੀ ਮਹੱਤਤਾ ਦਾ ਟੋਪਿਕ।
ਹਾਂਜੀ ਸਹੀ ਗੱਲ ਹੈ ਵੀ ਜੀ ਦੇਖੋ ਅੱਜ ਕੱਲ ਦੇਖੇ ਸਮੇਂ ਦੀ ਘੱਟ ਹੀ ਕਦਰ ਕੀਤੀ ਹੈ
ਹਾਂਜੀ ਹਾਂਜੀ।
ਲੋਕਕ ਕਮ ਵੇਸਟ ਕਰਨੇ ਨੇ ਟਾਈਮ ਵੇਸਟ ਵੀ ਕਰ ਰਹੇ ਨੇ ਕੰਮ ਵੀ ਕਰ ਰਹੇ ਨੇ ਪਰ ਦੇਖਿਆ ਜਾਵੇ ਟਾਈਮ ਕੱਢ ਨੀ ਰਹੀ ਦੀ ਫੂਕ ਮਾਰੋ
ਹਾਂਜੀ ਲਗਾ ਲੋ ਮੈਮ ਜੋ ਗੱਲ ਇੱਕ ਸਮੇਂ ਮਤਬ ਕਿ ਜੇੜੀ ਗੱਲ ਨਾ ਇੱਕ ਸਮੇਂ ਤੇ ਸੋਹਣੀ ਲੱਗਦੀ ਉਹ ਬਾਅ ਚੋਂ ਵਧੀਆ ਨਹੀਂ ਲੱਗਦੀ।
ਮੈਂ ਇੱਕ ਜ਼ਿੰਦਗੀ ਦਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪਾਤਰ ਹਾਂ ਜੀ, ਹੋਰ ਨਾ
ਹਾਂਜੀ, ਹਾਂਜੀ
ਤਾਂ ਜੇ ਦੇਖਿਆ ਜਾਵੇ ਅੱਗੇ ਵੀ ਨੇ ਬਹੁਤ ਵਾਰੀ ਕਹੀਏ ਵੀ ਜਿਹੜਾ ਮੇਰਾ ਮੋੜ ਕੇ ਵੀ ਲੱਕ ਨਹੀਂ ਆਉਂਦੀ
ਹਾਂਜੀ ਹਾਂਜੀ ਜੀ, ਮਲਬ ਉਹ ਦੂਜੇ ਗ਼ਲਤ ਸਮੇ ਨੂੰ ਵੀ ਲੈ ਕਰੋ ਨਾ ਮੈਮ, ਮੈਂ ਕਈਆਂ ਨੂੰ ਅਪ ਭੈ ਹੁੰਦਾ ਵੀ ਹਾਂ, ਚਲੋ ਕੋਈ ਨੀ ਆਪਾਂ ਬਾਅ ਚੋਂ ਕਰ ਲਾਂਗੇ, ਬਾਅ ਚੋਂ ਕਰ ਲਾਂਗੇ, ਹਨਾ। ਪਰ ਜਦੋਂ ਨਾ ਸਮਾਂ ਲੰਘ ਜਾਂਦਾ ਆ, ਫੇਰ ਆਪਾਂ ਨੂੰ ਇਹ ਹੁੰਦਾ ਵੀ ਹਾਂ
ਹੂੰ ਵੇਲੇ ਪਰ ਇਹ ਅਹਿਸਾਸ ਹੁੰਦਾ ਵੀ ਹਾਂ ਉਹ ਚੀਜ਼ ਸਮੇਂ ਤੇ ਕਰਨ ਲੱਗੇ, ਹਾਂਜੀ ਹਾਂ ਹਾਂਜੀ ਹਾਂ।
ਕੰਮ ਹੀ ਲਗਾਾ ਲੋ ਹੁਣ ਇਹ ਕੰਮ ਆਪਾਂ ਕਰ ਰਹੇ ਹਾਂ ਮੈਮ ਠੀਕ ਐ। ਫੇਰ ਜਦੋਂ ਇਹ ਸਮਾਂ ਲੰਘ ਗਿਆ, ਫੇਰ ਆਪਾਂ ਨੂੰ ਐ ਹੋਊਗਾ ਵੀ ਹਾ ਜੇ ਆਪਾਂ ਕਰ ਹੀ ਲੈਂਦੇ ਕੰਮ। ਆਪਣੇ ਚਾਰ ਪੈਸੇ ਬਣ ਜਾਂਦੇ ਆਪਾਂ ਨੂੰ ਰੀਗ੍ਰੈਟ ਹੋਊਗਾ ਫਿਰ ਮੈਮ।
ਹੂੰ। ਦੇਖੋ ਆਪਾਂ ਨੂੰ ਕਿੰਨੇ ਹੀ ਫਾਇਦੇ ਨੇ ਹਨਾ, ਦੇਖੋ ਫਿਰ ਆਪਾਂ ਨੂੰ ਸਮੇਂ ਨੂੰ ਉਹ ਕਰਨਾ ਚੀਏ ਜਦੀ ਆਪਾਂ ਅਲੱਗ ਸਾ ਹੀ ਟਾਈਮ ਕੱਢ ਕੇ ਹੀ ਗੱਲਬਾਤ ਕਰਨ ਦੀ ਜਰੁ ਹੁ, ਹਨਾ ਮਾਂ ਬਾਪ ਆਪਣਾ ਪਰਿਵਾਰ ਵਿੱਚ ਬੈਠਣਾ ਚਾਹੀਦਾ ਦੇਖੋ।
ਹੂ ਹੂ ਹੂ
ਫੈਮਲੀ ਚ ਟਾਈਮ ਸਪੈਂਡ ਕਰਨਾ ਸੁ ਦੇਖੋ ਵੀ ਹਨਾ ਕਿੰਨੀ ਵਧੀਆ ਗੱਲ ਆ।
ਨਾਲ ਲਗਾ ਲਓ ਮੈਮ ਸਮੇਂ ਦੇ ਨਾਲ ਸਿੱਖਣਾ ਅਤੇ ਆਪ ਵੀ ਮਤਲਬ ਕਿ ਆਪਣੇ ਆਪ ਨੂੰ ਬੇਹਤਰ ਬਣਾਣਾ ਵੀ ਕਿਸ ਸਿਆਨਪ ਐ ਮੈਮ।
ਹਾਂਜੀ ਹਾਂ ਸਹੀ ਗੱਲ ਐ ਮੈਮ ਹਾਂਜੀ, ਵੀ ਦੇਖਿਆ ਜਾਵੇ ਦੇਖੋ ਪਿਛਲੇ ਸਮੇਆਂ ਵਿੱਚ ਜੁਆਇੰਟ ਫੈਮਲੀਆਂ ਹੁੰਦੀਆਂ ਸੀ, ਦੇਖੋ ਕਿੰਨਾ ਪਿਆਰ ਸੀ।
ਹੂ ਹੂ, ਮੈਮ ਸਹੀ ਗੱਲ ਆ
ਸਾਰੇ ਬਲਕਿ ਅੱਜ ਕੱਲ ਦੇ ਦੇਖੋ ਟਾਈਮ ਚ ਕੋਈ ਹੀ ਦੇਖੋ ਅੱਜ ਕੱਲ ਤਾਂ ਦੇਖਿਆ ਜਾਵੇ ਤਾਂ ਮੈਮ ਥੋੜ੍ਹੇ ਅੱਜ ਕੱਲ ਵੀ
ਜਦੋਂ ਸਾਨੂੰ ਜੁਆਇੰਟ ਫੈਮਲੀ ਦੇਖਣ ਨੂੰ ਮਿਲਦੀਆ ਮੇ।
ਅੱਜ ਇਹ ਦੇਖਿਆ ਜਾਵੇ ਤਾਂ ਪਿੰਡ ਚ ਵੀ ਨੀ ਮਿਲਦੀ।
ਹਾਂਜੀ ਹਾਂਜੀ।
ਸ਼ਹਿਰ ਦੇਖੋ ਬਿਲਕੁਲ ਹੀ ਦੋ ਚਾਰੇ ਲੋਕ ਨੇ ਵੀ ਬਸ
ਹਾਂਜੀ, ਹਾਂਜੀ, ਹਾਂਜੀ।
ਦੇਖਿਆ ਜਾਵੇ ਤਾਂ ਪਲੋਂ ਜੁਆਇੰਟ ਫੈਮਲੀਆਂ ਵਿੱਚ ਵੇਖੋ ਰਹਿ ਕੇ ਕਿੰਨਾ ਵਧੀਆ ਕੁੱਛ ਸਿੱਖਣ ਨੂੰ ਮਿਲ ਵੈਹੇ ਨਾ
ਹਾਂਜੀ ਬਚਪਨ ਵਿੱਚ ਸਾਨੂੰ ਦੇਖੋ ਖੇਡਾਂ ਮੌਜ ਮਸਤੀਆਂ ਮਾਰਦੇ ਸੀਗੇ ਮੈਮ ਅ ਆਪਾਂ ਜਿਵੇਂ-ਜਿਵੇਂ ਆਪਾਂ ਵੱਡੇ ਹੋ ਜਾਂਦੇ ਹਾਂ ਫਿਰ ਸਾਡੇ ਤੇ ਜਿੰਮੇਵਾਰੀਆਂ ਵੱਧਦੀਆਂ ਜਾਂਦੀਆਂ ਨੇ।
ਸਾਡੀ ਆਪਣੀ ਸੋਚ ਵੀ ਬਦਲ ਜਾਂਦੀ ਏ ਮੈਮ
ਹਾਂਜੀ ਹੀ ਵੀ ਦੇਖੋ ਲੋਕਾਂ ਨੂੰ ਦੇਖ ਕੇ ਜੇ ਦੋ ਚਾਰ ਘੰਟਿਆ ਬੋਲ ਹੀ ਨਈ ਸਕਦੀ। ਦੇਖੋ ਵੀ ਉਹਨਾਂ ਨੂੰ ਦੇਤੀ ਹੋਣੀ।
ਹਾਂਜੀ-ਹਾਂਜੀ ਮੈਮ ਲੱਗਾ ਲੋ ਹਨਾ ਵੀ ਜੇੜੀਆਂ ਮਤਲਬ ਕਿ ਸਾਡੀ ਜਿੰਮੇਵਾਰੀਆਂ ਤਾਂ ਵੱਧ ਜਾਂਦੀਆਂ ਨੇ ਤੇ ਸਾਡੀ ਸੋਚ ਵੀ ਬਦਲ ਜਾਂਦੀ ਐ। ਆਉਂਦੀ ਵਾਰੀ ਜੇੜੀਆਂ ਗੱਲਾਂ ਪੈਲਾਂ ਮਹੱਤਵਪੂਰਨ ਲੱਗਦੀਆਂ ਸੀ ਮਤਲਬ ਕਿ ਜੇੜੀਆਂ ਗੱਲਾਂ ਪੈਲਾਂ ਬੇਕਾਰ ਲੱਗਦੀਆਂ ਸੀਗੀਆਂ ਹੁਣ ਜਾਦਾ ਆਪਾਂ ਵੱਡੇ ਹੋ ਜਾਣੇ ਆ ਫਿਰ ਉਹ ਆਪਾਂ ਮਹੱਤਵਪੂਰਨ ਲੱਗਾਂ ਗਾ ਕਰਾਂਦੀਆਂ ਨੇ।
ਵੀ ਦੇਖਿਆ ਜਾਵੇ ਅੱਜ ਕੱਲ੍ਹ ਦੇ ਸਮਿਆਂ ਵਿੱਚ ਆਪਾਂ ਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਵੀ ਦੇਖੋ ਅੱਜ ਕੱਲ ਲੋਕ ਬਹੁਤ ਜਾਦਾ ਚਲਦੀ ਕੰਮ ਤੇ ਚਲ ਜਾਂਦੇ ਨੇ ਦੇਖੋ ਹਨਾ।
ਹਾਂਜੀ
ਆ ਕੇ ਦੇਖੋ ਕਿੰਨੀ ਲੇਟ ਆਉਂਦੀ ਹੈ ਉਹਨਾ ਨੂੰ ਫੇਰ ਨੀ। ਟਾਈਮ ਲੱਗਦਾ ਦੇਖੋ ਪਰਿਵਾਰ 'ਚ ਬੈਠਣ ਦਾ ਖਾਣਾ ਖਾ ਕੇ ਓ ਫਿਰ ਗਏ ਨੇ ਦੇਖੋ ਡੇਲੀ ਆਪਾਂ ਨੂੰ ਘੰਟਾ ਦਾ ਦੋ ਘੰਟ ਅਧਾ ਘੰਟਾ ਅੱਧਾ ਘੰਟਾ ਹੀ ਕੱਢਣਾ ਚਾਹੀਦਾ ਦੇਖੋ
ਹਾਂਜੀ-ਹਾਂਜੀ ਸਈ ਗੱਲ ਹੈ ਜੀਵਨ ਵਿੱਚ ਕਈ ਵਾਰ ਦੇ ਖੋ ਅਜਿਹੇ ਹਾਲਾਤ ਆਉਂਦੇ ਨੇ ਹਨਾ ਜਿੱਥੇ ਇੱਥੇ ਮਤਲਬ ਕਿ ਸਾਨੂੰ ਫੈਸਲੇ ਵੀ ਬਦਲਣੇ ਪੈਂਦੇ ਨੇ।
ਹਾਂਜੀ ਹਾਂ ਸਈ ਗੱਲ ਹੈ ਮੈਡਮ
ਹਾਂਜੀ ਇੱਕ ਸਿਆਣਾ ਮਨੁੱਖ ਉਹੀ ਹੁੰਦਾ ਹੈ ਜੋ ਸਮੇਂ ਨਾਲ ਆਪਣਾ ਫੈਸਲਾ ਬਦਲ ਸਕੇ ਹਨਾ ਵੀ
ਸਈ ਗੱਲ ਆ ਦੇਖੋ ਹਾਂਜੀ ਹਾਂ ਵੀ ਦੇਖੋ। ਜਿ ਮੈਂ ਅੱਜ ਕੱਲ੍ਹ ਦਾ ਸਮਾਂ ਹੋਣ ਲਿਆ ਵੀ ਲੋਕ ਵੀ ਓਦਾਂ ਦੀ ਹੀ ਹੋਈ ਜਾ ਰਏ ਨੇ ਜਖੋ ਹਨਾ।
ਹਾਂਜੀ ਜੋ ਮਨੁੱਖ ਸਮੇਂ ਹਾਂਜੀ ਜੋ ਮਨੁੱਖ ਸਮੇਂ ਦੇ ਅਨੁਸਾਰ ਬਦਲਦਾ ਹੈ ਓ ਅਕਸਰ ਪਿੱਛੇ ਰਹਿ ਜਾਂਦਾ ਹੈ ਮੈਮ
ਅ ਦੇਖਿਆ ਜਾਵੇ ਤਾਂ ਅੱਜ ਕੱਲ ਲੋਕ ਪੈਲਾਂ ਆ ਕੰਮ ਕਰਦੇ ਨੀ ਫਿਰ ਓ ਸੋਚਦੇ ਨੇ ਵੀ ਹਏ ਜੇ ਮੈਂ ਓ ਸਮੇਂ 'ਚ ਕਰ ਲੈਂਦਾ ਤਾਂ ਮੇਰਾ ਅੱਜ ਕੀ ਬਣਦਾ ਸੀ ਹਨਾ।
ਹਾਂਜੀ-ਹਾਂਜੀ ਦੇਖੋ ਮੈਮ ਸਮੇਂ ਦੀ ਕਦਰ ਕਰਨੀ ਵੀ ਬੋਤ ਜ਼ਰੂਰੀ ਐ।
ਬਹੁਤ ਜਾਦਾ ਗਲਤੀਆਂ ਕਰਦੇ ਦੇਖੋ ਏਦਾਂ ਦੀਆਂ
ਹਾਂਜੀ ਲਗਾ ਲਓ ਮੈਮ ਸਮੇਂ ਦੀ ਨਾ ਕਦਰ ਕਰਨੀ ਬਹੁਤ ਜ਼ਰੂਰੀ ਹੈ ਜੋ ਵਿਅਕਤੀ ਸਮੇਂ ਦੀ ਕਦਰ ਨਈ ਕਰਦਾ ਨਾ ਸਮਾਂ ਵੀ ਉਹਦੀ ਕਦਰ ਨਈ ਕਰਦ
ਹਾਂਜੀ ਸਈ ਗੱਲ ਐ ਮੈਡਮ ਦੇਖੋ ਜੇ ਆਪਾਂ ਸਮੇਂ ਦੀ ਕਦਰ ਨੀ ਕਰਾਂਗੇ ਉਹਨੇ ਆਪਣੀ ਵੀ ਨੀ ਕਰਨੀ।
ਮਿਹਨਤ ਇਮਾਨਦਾਰੀ ਅਤੇ ਚੰਗੀ ਸੋਚ ਨਾਲ ਹੀ ਜੀਵਨ ਵਿੱਚ ਸਫਲਤਾ ਮਿਲਦੀ ਐ ਕੈਂਦੀ ਫੋਨ ਕੱਟ ਦੋ। ਹਾਂਜੀ
ਜੇ ਦੇਖਿਆ ਜਾਵੇ ਤਾਂ ਵੀ ਬਹੁਤ ਵਧੀਆ ਹੀ ਗੱਲ ਆ ਦੇਖੋ ਹਨਾ। ਵੀ ਸਮੇਂ ਦਾ ਜੇੜਾ ਦੇਖੋ ਸਮੇਂ ਨੂੰ ਅੱਜ ਕੱਲ ਪੂਰਾ ਟਾਈਮ ਟੂ ਟਾਈਮ ਵਧੀਆ ਗੱਲਾਂ ਚ ਵੀ ਹਰ ਇੱਕ ਦੇਖੋ ਸਮੇਂ ਨੂੰ ਇੱਜਤ ਕਰ ਰਿਆ ਪਿਆਰ ਦੇ ਰਿਆ ਟਾਈਮ ਦੇ ਰਿਆ ਸਮੇਂ ਨੂੰ ਵੀ।
ਆਹੋ ਦੇਖੋ ਅੱਜ-ਕੱਲ ਦੇ
ਹਾਂਜੀ-ਹਾਂਜੀ ਲਗਾ
ਸਫਲ ਮਨੁੱਖ ਨੇ ਵੀ ਦੇਖੋ ਜੋ ਸਫਲ ਹੀ ਹੋਏ ਪਏ ਨੇ।
ਵੀੇਰੇ ਆਪਾਂ ਨੂੰ ਜ਼ਿੰਦਗੀ ਚ ਹਮੇਸ਼ਾ ਸਮਾਂ ਕਦੇ ਵੀ ਆਪਣਾ ਭੁੱਲਣਾ ਨੀ ਚਾਹੀਦਾ ਗਵਾਉਣਾ ਨਹੀਂ ਚਾਹੀਦਾ।
ਹਾਂਜੀ-ਹਾਂਜੀ ਦੇਖੋ ਕਈ ਮਤਬ ਕਿ ਦੇਖੋ ਕੋਈ ਮਨੁੱਖ ਦੇਖੋ ਜਨਮ ਤੋਂ ਈ ਸਿਆਣਾ ਨਹੀਂ ਹੁੰਦਾ। ਓਨੂੰ ਸਿਆਣੇ ਹੋਣ 'ਚ ਟਾਈਮ ਲੱਗਦਾ ਏ।
ਟਾਈਮ ਲੱਗਦਾ ਵੀ ਜਦੋਂ ਟਾਈਮ ਵੀ ਲੱਗ ਰਿਹਾ। ਤਾਂ ਚਲੋ ਬੋਤ ਈ ਵੱਡੀ ਗੱਲ ਨੀ ਹੈਗੀ।
ਮਾੜੇ ਦੇ ਤੁਸੀਂ ਸਿਆਣੇ।
ਕਈ ਮਨੁੱਖ ਦੇਖੋ ਕੋਈ ਵੀ ਨਈ ਸਿਆਣਾ ਸੀ।
ਹਾਂਜੀ-ਹਾਂਜੀ। ਓ ਆਪਣੀਆਂ ਗਲਤੀਆਂ ਤੇ ਤਜਰਬੇ ਹਨਾ? ਹਾਂਜੀ-ਹਾਂਜੀ ਬੋਲੋ?
ਭਗਵਾਨ ਆਏ ਦੇਖੋ ਧਰਤੀ ਦੇਓ ਤਾਂ ਚਲੋ ਜਾਨੀ ਜਾਨ ਨੇ ਵੀ ਦੇਖੋ ਕਿੰਨੀ ਹੀ ਓਤਾਂ ਦੇਖੋ ਮਨੁੱਖ ਤੋਂ ਹੀ ਸਿਆਣੇ ਹੋਣੇ ਦੇਖੋ।
ਹਾਂਜੀ।
ਹਾਂਜੀ ਕਿਉਂਕਿ ਓ ਜੀਵਨ ਈ ਦੇਖੋ ਭਗਵਾਨ ਦਾ ਜੀ ਰਹੇ ਸੀ ਦੇਖੋ ਹਨਾ। ਵੀ ਰੱਬ ਦੀ ਮਾਨਤਾ ਪ੍ਰਾਪਤ। ਕਰਦੇ ਸੀਗੇ ਦੇਖੋ ਕਿੰਨੀ। ਵਿੱਚ ਦੇਖਿਆ ਜਾਵੇ ਤਾਂ ਓਨਾਂ ਦੀ ਹੀ ਬਹੁਤ ਜ਼ਿਆਦਾ ਸ੍ਰੇਸ਼ਟ ਇੱਜਤ ਹੋਊਗੀ ਦੇ ਓਨਾਂ ਨੂੰ ਵੀ ਦੇਖੋ ਟਾਈਮ-ਟਾਈਮ ਟੂ ਟਾਈਮ ਹਰ ਇੱਕ ਚੀਜ਼ ਕਰੀ ਹੋਊਗੀ।
ਸਾਨੂੰ ਮਤਲਬ ਸਾਨੂੰ ਏਹੇ ਮਤਲਬ ਕਿ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਦੀ ਪੁਰਾਣੀ ਗ਼ਲਤੀ ਦੇ ਆਧਾਰ ਤੇ ਆਪਾਂ ਨੂੰ ਓਨੂੰ ਕਦੇ ਹਮੇਸ਼ਾ ਕਦੇ ਨਹੀਂ ਪਰਖਣਾ ਚਾਹੀਦਾ ਓ ਇੱਕ ਗੱਲਤੀ ਉਦੋਂ ਹੋ ਗਈ ਹੁਣ ਓ ਬੰਦਾ ਕਿਹਾ ਜਾ ਹੋਵੇ ਕਈ ਬੰਦੇ ਤਾਂ ਉਵੇਂ ਦੇ ਉਵੇਂ ਹੁੰਦੇ ਨੇ ਕਈ ਆਪਣੇ ਆਪ ਨੂੰ ਬਦਲ ਲੈਂਦੇ ਨੇ।
ਗੱਲ ਦੇਖੋ ਜਾਂ ਆਪਾਂ ਨੂੰ ਦੇਖੋ ਠੋਕਰ ਵੱਜ ਜਾਏ ਕਈ ਤਾਂ ਦੇਖੋ ਇਦਾ ਈ ਦੇਖੋ ਮਲਮ ਪੱਟੀ ਲਵਾ ਕੇ ਚਲ ਕੋਈ ਨਾਂ ਵੀ ਦੇਖੋ ਜੇ ਦੇਖਿਆ ਜਾਵੇ ਤਾਂ ਵੀ ਅੱਜ-ਅੱਜ ਕੱਲ ਦੇ ਲੋਕ ਵੀ ਕਿਤੇ ਅਹਿਸਾਸ ਨਹੀਂ ਕਰਦੇ। ਦੇਖੋ ਮੈਂ ਠੋਕਰ ਵੱਜੀ ਜਾ ਕਿਵੇਂ ਵੀ ਆਪਾਂ ਦੇਖੋ ਇਹਸਾਸ ਕਰਨਾ ਤੇਰਾ ਵੀ ਐਹੇ।
ਡੱਬੂ ਲੈ ਪੁੱਤ ਹੋਜਾ ਖੜਾ ਤੈਨੂੰ ਮ ਕੋਈ ਮਰਜੀ ਚੁੱਕ ਲੇ। ਹਾਂਜੀ-ਹਾਂਜੀ।
ਹਾਂਜੀ ਜੇ ਦੇਖਿਆ ਜਾਵੇ ਤਾਂ ਆਪਾਂ ਨੂੰ ਬਹੁਤ ਵਧੀਆ ਹੀ ਸਫਾਈ ਦੇ ਮੰਦ ਆਵੀ ਆਪਾਂ ਜੇ ਸਮੇਂ ਦੀ ਕਦਰ ਕਰ ਰਏ ਆ।
ਡੱਬੂ ਚਾਅ ਪੀ ਲੈ ਪੁੱਤ ਤੂੰ ਲੈ ਬੱਬੂ।
ਮੈਂ ਕੇਹਾ ਆਪਾਂ ਨੂੰ ਤਾਂ ਫਾਇਦੇ ਹੀ ਫਾਇਦੇ ਨੇ ਦੇਖ
ਹਾਂਜੀ-ਹਾਂਜੀ।
ਮੈਮ ਦੇਖੋ, ਚਲੋ ਸਮੇਂ ਦੀ ਕਦਰ ਮੈ ਦੇਖੋ ਹਰ ਇੱਕ ਨੂੰ ਹੀ ਕਰਨੀ ਚਾਈਦੀ ਐ ਮੈ
ਦੇਖੋ, ਮੈਮ ਕੀ ਸਮੇਂ -ਸਮੇਂ ਦੀ ਮੱਤ ਸਾਨੂੰ ਕੀ ਸਿਖਾਉਂਦੀ ਐ, ਕਿ ਜੀਵਨ ਵਿੱਚ ਚ, ਕਿ ਆਪਾਂ ਨੂੰ ਜੀਵਨ ਚ, ਵਿੱਚ, ਕੀ ਸਿੱਖਣ ਨੂੰ ਮਿਲਦਾ ਏ, ਹੈਨਾ।
ਹਾਂਜੀ, ਹਾਂ।
ਹਾਲਾਤਾਂ ਅਨੁਸਾ, ਹਾਲਾਤਾਂ ਅਨੁਸਾਰ ਆਪਾਂ ਨੂੰ ਸਈ ਫੈਸਲਾ ਲੈਣਾ ਚਾਈਦਾ ਏ।
ਹਾਂਜੀ ਤੇ, ਮਤਲਬ ਕੀ ਲਗਾ ਲੋ ਮੈਮ, ਆਪਣੀ ਸੋਚ ਨੂੰ ਵੀ ਲਗਾ ਲੋ, ਆਪਣੀ ਸੋਚ ਵੀ ਬਦਲ ਅ ਜਾਂਦੀ ਐ।
ਹਾਂਜੀ ਹਾਂ, ਸਈ ਗੱਲ ਐ ਜੀ।
ਨਾ
ਵੀ, ਦੇਖੋ ਸਮੇਂ ਦੇ ਨਾਲ- ਨਾਲ, ਅੱਜ- ਕੱਲ੍ਹ ਲੋ ਲੋਕਾਂ ਦੀ ਵੀ, ਬਦਲਾਅ ਆਈ ਜਾ ਰਿਆ ਦੇਖੋ। ਕਿ ਜਿਵੇਂ, ਸਮਾਂ ਬਦਲ ਰੇਹਾ ਉਵੇਂ ਇਨਸਾਨ ਬਦਲਦੇ ਹੀ ਜਾ ਰਹੇ ਨੇ, ਦੇਖੋ।
ਹਾਂਜੀ।
ਤੇ, ਦੇਖੋ ਕਿੰਨਾ ਹੀ ਜਾਦਾ ਵੱਧਦਾ ਹੀ ਜਾ ਰਿਆ।
ਹਾਂਜੀ, ਸਮਾਂ ਦੇਖੋ, ਕਦੇ ਇਕੋ ਜੇਹਾ ਨਈ ਹੁੰਦਾ ਦੇਖੋ, ਮੈਮ
ਹਾਂਜੀ, ਹਾਂ ਸਈ। ਗੱਲ, ਹਾਂਜੀ ਹਾਂ ਦੇਖੋ ਸਮੇਂ ਟਾਈਮ -ਟਾਈਮ ਦੀ ਗੱਲ ਹੁੰਦੀ ਐ, ਬੀ ਦੇਖੋ ਕਈ ਵਾਰ ਚੰਗਾ ਟਾਈਮ ਵੀ ਆਉਂਦਾ, ਮਾੜਾ ਵੀ ਆਂਦਾ ਦੇਖੋ ਜੇ ਚੰਗਾ ਆਊਗਾ, ਤਾਂ ਮਾੜਾ ਆਊਗਾ ਜੇ ਮਾੜਾ ਆਊਗਾ, ਤਾਂ ਚੰਗਾ।
ਹਾਂਜੀ- ਹਾਂਜੀ।
ਤਾਂ, ਬੇਟਾ ਆਪਾਂ ਨੂੰ ਹਮੇਸ਼ਾ ਚਾਹੇ ਓ ਆਪਣਾ ਬੁਰਾ ਵਕਤ ਐ ਚਾਹੇ ਓ ਆਪਣਾ ਚੰਗਾ, ਪਰ ਆਪਾਂ ਨੂੰ ਸਮੇਂ ਦੀ ਕਦਰ ਨੀ ਦੇਖੋ ਛੱਡਣੀ ਚਾਹੀਦੀ।
ਹਾਂਜੀ, ਹੈਲੋ। ਹਾਂਜੀ ਹੋਰ ਸੁਨਾਓ? ਹੈਲੋ
ਹਾਂਜੀ ਹਾਂ, ਮੈਮ ਬੋਲੋ।
ਹੋਰ ਦੱਸੋ ਮੈਮ? ਦੇਖੋ ਆਪਾਂ ਨੂੰ ਨਾ, ਕੋਈ ਦੇਖੋ ਕਈ ਵਾਰ ਏਹੋ ਜੇਹਾ ਸਮਾਂ ਆਂਦਾ ਜਿਸ 'ਚ ਆ ਆਪਾਂ ਨੂੰ ਘਬਰਾਟ ਮੇਹਸੂਸ ਹੋਣੀ ਚਾਈ ਹੋਰ ਲੱਗ ਜਾਂਦੀ ਆ ਪਰ, ਮਤਲਬ ਕਿ ਲਗਾ ਲਓ ਆਪ
ਕੀ, ਕੇਹ ਰਏ ਓ ਮੈਨੂੰ?
ਪੋਜੀਟਿਵ ਰੈਹਨਾ ਚਾਈਂਦਾ ਏ।
ਹਾਂਜੀ ਹਾਂ, ਵੀ ਦੇਖੋ ਕਈ ਵਾਰ ਆਪਾਂ ਨੂੰ ਦੇਖੋ, ਰੱਬ
ਹਾਂਜੀ -ਹਾਂਜੀ। ਹੈਲੋ।
ਵੀ ਐ ਹੋ ਜਾਂਦਾ ਵੀ, ਆਪਾਂ ਨੂੰ ਵੀ ਦੇਖੋ ਹੁਣ ਤਾਂ, ਰੱਬ ਨੇ ਆਪਣੀ ਇੱਛਾ ਪੂਰੀ ਨੀ ਕਰਨੀ ਹੈਨਾ।
ਹਾਂਜੀ- ਹਾਂਜੀ।
ਫੇਰ ਵੀ ਦੇਖੋ, ਰੱਬ ਦੇ ਵਿਸ਼ਵਾਸ ਕਰਕੇ ਵੀ, ਰੱਬ ਹੀ ਆਪਾਂ ਦੇਖੋ ਅੱਗੇ -ਅੱਗੇ
ਹਾਂਜੀ -ਹਾਂਜੀ। ਹੋਰ ਦੱਸੋ, ਏਹ ਹੁੰਦਾ ਐ, ਮੈਮ ਕਦੇ- ਕਦੇ।
ਸਈ ਗੱਲ ਐ ਮੈਡਮ ਹਾਂਜੀ, ਓ ਦੇਖੋ ਕਈ ਸਮਾਂ ਇੱਦਾਂ ਦਾ ਆ ਜਾਂਦਾ ਬੀ ਦੇਖੋ ਆਪਣਾ ਵਿਸ਼ਵਾਸ ਉੱਠ ਉੱਠਣ ਲੱਗ ਜਾਂਦਾ ਰਾਤ ਤੁਸੀ ਕੋਲ
ਹਾਂਜੀ ਹਾਂਜੀ ਚਲੋ ਕਈ ਵਾਰ ਐਮ ਦਾ ਹੁੰਦਾ ਸਮਾਂ ਹਨਾ ਬੰਦਾ ਜਮੀ ਓ ਹੋ ਜਾਂਦਾ ਏ ਚਲੋ ਠੀਕ ਐ ਮੈਡਮ